ਹੈਲੋ।
ਹੈਲੋ, ਹਾਂਜੀ ਸਤਿ ਸ੍ਰੀ
ਹੈਲੋ, ਹਾਂਜੀ, ਸਸ ਸ੍ਰੀ ਕਾਲ ਜੀ ਠੀਕ ਓ।
ਹਾਂਜੀ, ਮੈਂ ਵਦੀਆ ਤੁਸੀਂ ਠੀਕ ਓ।
ਵਦੀਆ ਜੀ ਵਦੀਆ ਇਹ ਮੈਂ ਤੁਆ ਡਾ, ਹੁਣੀ ਲਿਸਟ ਚ ਨਾਮ ਚੈੱਕ ਕਰ ਰੀ ਸੀ, ਮੈਂ ਕਿਆ ਪੀਯੂਸ਼ ਦੀ ਮੰਮਾ ਦੇ ਨਾਲ ਗੱਲ ਕਰਾਂ, ਕੀ ਚੱਕਰ ਐ? ਸਾਰੇ ਬੱਚੇ ਸਮਰ ਕੈਂਪ ਇਚ ਅਪਣਾ ਨਾਮ ਲਿਖਵਾਇਆ ਐ, ਇੱਕ ਤੁਸੀਂ ਨੀ ਲਿਖ ਹੋਈਆ ਕੀ ਚੱਕਰ ਐ ਬਈ।
ਅਹ ਐਕਚੁਲੀ ਨਾ ਮੈਨੂੰ ਅ ਪਤਾ ਵੀ ਨੀ ਸੀ ਸਮਰ ਕੈਂਪ ਦਾ ਕਦੋਂ ਸਟਾਰਟ ਹੋਇਆ।
ਮੈਂ ਤੇ ਐ ਵਾਲੇ ਮੈਸੇਜ ਗਰੁੱਪ ਵਿੱਚ ਬਹੁਤ ਦੇਰ ਪਹਿਲਾਂ ਸੈਂਡ ਕੀਤੇ ਐ। ਵਕੇਸ਼ਸ ਤੋਂ ਪਹਿਲਾਂ ਤੇ ਬੱਚਿਆਂ ਦੇ ਉਨਾਂ ਦੀ ਉਨਾਂ ਦੇ ਪੇਰੈਂਟਸ ਤੇ ਵੀ ਫੋਨ ਆਏ ਕਿ ਬਈ ਸਰ ਸਾਰੇ ਬੱਚਿਆਂ ਦਾ ਤੁਸੀਂ ਐਡਮਿਸ਼ ਹੁਨ ਲੈ ਲਓ ਇਸ ਚੀਜ਼ ਵਿੱਚ ਸਭ ਦੇ ਆਏ ਐ ਤੇ ਤੁਆਡਾ ਮੈ ਕਿਆ ਚਲੋ ਮੈਂ ਖੁੱਦ ਗੱਲ ਕਰਕੇ ਪਤਾ ਕਰਾਂ ਕੀ ਚੱਕਰ ਐ ਬਈ। ਇੱਕ ਤੁਸੀਂ ਮੇਰੇ ਫਰੈਂਡ ਵੀ ਓ ਤੇ ਤੁਸੀਂ ਤੁਸੀਂ ਹੀ ਨਈ ਐਡ ਕਰਦੇ ਪਏ ਬੱਚੇ ਨੂੰ ਅਸੀਂ ਬੱਚਿਆਂ ਪਿੱਛੇ ਤੇ ਸਾਰਾ
ਨਈ ਸਈ ਗੱਲ ਨੀ ਇੰਨੀ ਵਧੀਆ ਹੋਰ ਕੀ ਮੈਂ ਤੇ ਸਗੋਂ ਚਾਂਦੀ ਸੀ ਕਿ ਬੱਚੇ ਏਦਾਂ ਈ ਅੰਗੇਜ ਰੈਣ ਕਿਉਂਕਿ ਓਈ ਓ ਨਾ ਵੇਲੇ ਘਰ ਬੈਨਦੇ ਨੇ ਤਾਂ ਬਹੁਤ ਹੀ ਪਰੇਸ਼ਾਨ ਕਰਦੇ ਨੇ ਇੱਕ ਤੇ ਟਿਕ ਕੇ ਬੈਨਦੇ ਨੀ ਫੇਰ ਉਨਾ ਨੂੰ ਭੁੱਖ ਵੀ ਸੁਖ ਬੜੀ ਸੁਖਨੀ ਲੱਗ ਲੱਗ ਜਾਂਦੀ ਏ ਕਿ ਅਸੀਂ ਉਹ ਚੌਵੀ ਘੰਟੇ ਰਸੋਈਆਂ ਚ ਈ ਵੜ ਰਹਿੰਦੇ ਆ ਬੜੀ ਬੁਰੀ ਹਾਲਤ ਕਰਦੇ ਨੇ ਤੇ ਐ ਮੈਨੂੰ ਪਤਾ ਈ ਨਈ ਚੱਲਿਆ ਪਤਾ ਕਿ ਐ ਮੈਂ ਨਾ ਥੋੜਾ ਜੇਆ ਮੈਂ ਆਈ ਹੋਈ ਸੀ ਆਪਣੇ ਪੇਕੇ ਆਈ ਹੋਈ ਸੀ ਮੈਂ। ਮੈਂ ਕਿਆ ਚੱਲ ਦੋ ਤਿੰਨ ਦਿਨ ਲਗਾ ਜਾ ਤੇ ਉਹ ਬਸ ਉੱਥੇ ਫੇਰ ਸਾਰੇ ਵਿੱਚ ਬੈਠੇ ਤੇ ਫੋਨ ਮੈਂ ਦੇਖਿਆ ਖਿਆ ਨੀ ਤਾਇਓ ਮੈਸੇਜ ਮਿਸ ਹੋ ਗਿਆ ਹੋਣਾ ਐਹ ਕਦੋਂ ਤੋਂ ਸ਼ੁਰੂ ਹੋਈਆਂ ਨੇ
ਐਹ ਸਾਡੀ ਸ਼ੁਰੂ ਹੋਈ ਐ ਥਰਟੀਨਥ ਜੂਨ ਤੋਂ ਥਰਟੀਨ ਜੂਨ ਤੋਂ ਹਾਂਜੀ ਔਰ ਮੇਰੇ ਹਿਸਾਬ ਨਾਲ ਤੇ ਤੁਸੀਂ ਕੁੱਕ ਬਣੇ ਦੇ ਓ ਇਸ ਟਾਈਮ ਬਹੁਤ ਵਧੀਆ ਘਰ
ਹਾਏ ਬਈ ਮੇਰੀ ਤਾਂ ਬਹੁਤ ਬੁਰੀ ਹਾਲਤ ਹੋਏਗੀ ਉੱਪਰ ਗਰਮੀ ਏਡੀ ਪੈਂਦੀ ਪੀ ਐ। ਉਪਰੋ ਰਸੋਈਆਂ ਦੇ ਵਿੱਚ ਰੋ ਟੀਆਂ ਫੇਰ ਇੰਨੀ ਗਰਮੀ ਚ ਚਾਵਾਂ ਵੀ ਬਥੇਰੀਆਂ ਪੀਣੀਆਂ ਸਾਰਿਆਂ ਨੇ
ਹਾਂ ਚਲੋ ਤੁਆਡੀ ਪ੍ਰੋਬਲਮ ਅਸੀਂ ਸੋਲਵ ਕਰ ਦਿੰਨੇ ਆ। ਤੁਸੀਂ ਬੱਚਾ ਭੇਜੋ
ਨਈ ਨਈ ਸੱਚੀ ਮੈਨੂੰ ਮੈਂ ਤੇ ਭੇਜਾਂਗੀ ਤੁਸੀਂ ਮੈਨੂੰ ਦੱਸੋ ਕਿ ਫੀ ਵਗੈਰਾ ਕੀ ਐ ਏਦੀ
ਫੀ ਜਾਦਾ ਨੀ ਐ ਆਊਟਸਾਈਡਰ ਵਾਸਤੇ ਤੇ ਅਸੀਂ ਫਾਈਵ ਹੰਡਰਡ ਐਕਸਟਰਾ ਰੱਖੇ ਹੋਏ ਐ। ਤੇ ਬਾਕੀ ਤੁਸੀਂ ਵਟਸਅਪ ਚੈੱਕ ਕਰੋ ਫੀ ਮੈਂ ਉਹਦੇ ਚ ਤਾਨ ਭੇਜੀ ਹੋਈ ਐ ਫੀ ਜ਼ਿਆਦਾ ਨੀ ਐ। ਫਿਫਟੀਨ ਡੇਜ਼ ਦਾ ਐ ਅਸੀ ਫਿਫਟੀਨ ਡੇਜ਼ ਦਾ ਐ। ਸ਼ੈਦ ਹੋ ਸਕਦਾ ਥੋੜ੍ਹਾ ਇੱਕ ਅੱਧਾ ਦਿਨ ਐਕਸਟੈਂਡ ਕਰੀਏ ਤੇ ਟਵੰਟੀ ਫਿਫਥ ਤੇ ਜੂਨ ਤਿਕਨ ਅਸੀਂ ਏਦੀ ਐਂਡਿੰਗ ਕਰ ਦੇਈਏ ਸਮਰ ਕੈਂਪ ਦੀ ਤੇ ਏਦਾ ਅਸੀਂ ਫੀਚਰਸ ਵੀ ਰੱਖੇ ਐ ਬਹੁਤ ਅੱਛੇ ਰੱਖੇ ਐ ਚਲੋ ਤੁਸੀਂ ਨਈ ਅਗਰ ਪੜ੍ਹਿਆ ਮੈਂ ਤੁਆਨੂੰ ਦੱਸ ਵੀ ਤਿੰਨੀ ਆ ਫੀਚਰਸ ਇਨਾਂ ਦੇ ਕੋਈ ਗੱਲ ਨੀ ਤੁਸੀਂ ਫੀਸ ਚਕ ਦੇਖ ਲੈਨਾ ਉਹਦੇ ਵਿੱਚ ਜਿਹੜਾ ਜਿਹੜਾ ਤੁਹਾਨੂੰ ਚਾਹੀਦਾ ਉਹਦੇ ਹਿਸਾਬ ਨਾਲ ਹੀ ਹੈ ਦੇਖੋ
ਹਮ
ਏਅ ਏਦੇ ਚ ਅਸੀਂ ਸਵਿਮਿੰਗ ਵੀ ਐਡ ਕੀਤੀ ਹੋਈ ਐ। ਬੱਚਿਆਂ ਵਸਤੇ ਸਵਿਮਿੰਗ ਐਡ ਕੀ ਤੀ ਹੋਈ ਐ। ਡਾਂਸਿੰਗ ਐ, ਸਿੰਗਿੰਗ ਵੀ ਐ। ਮਤੇ ਕਿ ਬੱਚੇ ਆਪਣੀ ਮਰਜ਼ੀ ਨਾਲ ਕੁਛ ਵੀ ਸੁਣਾ ਸਕਦੇ ਐ। ਗਾਣਾ ਸੁਣਾ ਸਕਦੇ ਐ ਕੋਈ ਅਗਰ ਚਾਹੇ ਤੇ ਬੱਚਾ ਪੋਇਮ ਸੁਣਾ ਸਕਦਾ ਕਿਸੇ ਵੀ ਬੱਚੇ ਦੇ ਉੱਪਰ ਡਿਪੈਂਡ ਕਰਦਾ ਐ ਕੁਛ ਵੀ ਸੁਣਾ ਸਕਦਾ ਐ। ਸਿੰਗਿੰਗ ਐ, ਡਾਂਸੀਗ ਐ, ਸਵਿਮਿੰਗ ਐ। ਬੱਚਿਆਂ ਵਾਸਤੇ ਅਸੀਂ ਬਹੁਤ ਅੱਛੇ-ਅੱਛੇ ਓ ਰੱਖੇ ਦੇ ਗੇਮਸ ਨੇ ਸਪੋਰਟਸ ਵੀ ਐਡ ਕੀਤਾ ਹੋਇਆ ਵੇ ਤੇ ਅਹ ਇਸ ਇਸ ਤਰ੍ਹਾਂ ਇੱਕ ਹਮ
ਨਹੀਂ ਨਹੀਂ ਬੋਲੋ ਬੋਲੋ ਕੋਈ ਨੀ
ਇੱਕ ਕੁਇਜ਼ ਪ੍ਰੋਗਰਾਮ ਵੀ ਹੈ ਬੱਚਿਆਂ ਆਸਤੇ ਲੇਕਿਨ ਏ ਅਸੀਂ ਸਭ ਕੁਛ ਐ ਟਾਈਮ ਟੇਬਲ ਬਨਾ ਤਾ ਕਿ ਕਿਸ ਕਿਸ ਦਿਨ ਅਸੀਂ ਕਿਸ ਕਿਸ ਚੀਜ਼ ਨੂੰ ਅਸੀ ਅਪਲਾਈ ਕਰਾਂਗੇ ਤੁਸੀਂ ਇੱਕ ਕੰਮ ਕਰੋ ਨਾ ਇੱਕ ਵਾਰ ਜ਼ਰੂਰ ਚੈਕ ਕਰਨਾ ਬੱਚਿਆਂ ਨੂੰ ਮੈਂ ਭੇਜਿਆ ਹੋਇਆ ਵਟਸਐਪ ਤੇ ਤੁਸੀਂ ਚੈੱਕ ਕਰਨਾ। ਇਹ ਅਸੀ ਭੇਜਿਆ ਸੀ ਨਾਈਨਥ ਜੂਨ ਨੂੰ ਸ਼ਾਇਦ ਤੇ ਤੁਸੀ ਦੇਖ ਲੇਨਾ ਤੇ ਬੱਚੇ ਭੇਜੋ ਤੁਸੀਂ ਸਗੋਂ ਚਲੋ ਤੁਹਾਡੀ ਵੀ ਇਸ ਵਿੱਚ ਇਹ ਰਹੇਗਾ ਕਿ ਬੱਚੇ ਛੁੱਟੀਆਂ ਚ ਬਹਿ ਕੇ ਪ੍ਰੋਬਲਮ ਵੀ ਦਿੰਦੇ ਹੈ, ਕਦੇ ਕੋਈ ਡਿੱਗ ਰਿਹਾ, ਕਦੀ ਕੁਛ।
ਹਾਂ ਉਪਰੋਂਦੀ ਬੱਚੇ ਕੱਠੇ ਹੋ ਜਾਂਦੇ ਨੇ ਹਮ ਕੱਠੇ ਹੋ ਜਾਂਦੇ ਹੋ ਮੈਂ ਕਿਹਾ ਬੱਚੇ ਕੱਠੇ ਹੋ ਜਾਂਦੇ ਨੇ ਹੋਰ ਜ਼ਿਆਦਾ ਤੂਫਾਨ ਕਰਦੇ ਨੇ ਨਨਾਨਾਨ ਦੇ ਬੱਚੇ ਵੀ ਆ ਜਾਨਗੇ ਫਿਰ ਉਹ ਵੀ ਪਛਾਨ ਕਰਨਗੇ ਉਹ ਵੀ ਬੜਾ ਤੰਗ ਕਰਦੇ ਹੈਗੇ ਸਾਰੇ ਦੋਨੋ ਕੱਠੇ ਰਲ ਜਾਂ ਦੇ ਹਮ ਨੀ ਨੀ ਮੈਂ ਭੇਜਾਂਗੀ ਇਹਨਾਂ ਨੂੰ ਤੁਸੀ ਨਾ ਇਹਦਾ ਨਾ ਇੱਕ ਪ੍ਰੋਬਲਮ ਹੈਗੀ ਅ ਇਹਨੂੰ ਨਾ ਸਟੇਜ ਫੋਬੀਆ ਬੜੈ ਐ ਸਟੇਜ ਉੱਪਰ ਖਲੋ ਕੇ ਕੁਛ ਬੋਲ ਨੀ ਸਕਦਾ ਮਾਈ ਤੁਸੀਂ ਨਾ ਇਹਨੂੰ ਇਸ ਸਮਰ ਵਕੇਸ਼ਨ ਵਿੱਚ ਨਾ ਬੇਸ਼ੱਕ ਤੁਸੀਂ ਰੈਗੂਲਰ ਹੀ ਸਿਰਫ ਸਿੰਗਲ ਇਹਦੇ ਨਾਲ ਹੀ ਐਕਟੀਵਿ ਕਰਵਾ ਦੇ ਨਾ ਤੁਹਾਡੇ ਪਿੱਛੇ ਸ਼ੋਰ ਕਾਫੀ ਆ ਰਿਹਾ
ਕੋਈ ਗੱਲ ਨੀ ਤੁਸੀ ਐ ਭੇਜੋ ਅਗਰ ਬਤਾਇਆ ਤੇ ਕੋਈ ਗੱਲ ਨੀ ਬੱਚਿਆਂ ਨੂੰ ਸਪੈਸ਼ਲੀ ਵੀ ਥੋੜਾ ਜਿ ਟ੍ਰੇਂਡ ਕਰਾਂਗੇ ਇਸ ਤਰ੍ਹਾਂ ਸਕੂਲ ਵਿੱਚ ਵੀ ਜਿਸ ਟਾਈਮ ਅ ਸੈਟਰਡੇ ਨੂੰ ਕਿਸ ਪ੍ਰ ਹੁੰਦਾ ਵ ਕਿਸ ਪ੍ਰੋਗਰਾਮ ਹੁੰਦਾ ਵੇ ਤੇ ਉਸ ਟਾਈਮ ਕਈ ਵਾਰ ਮੈਂ ਦੇ ਐਬਸੈਂਟ ਰਹਿੰਦਾ ਵੇ ਤੁਸੀਂ ਨਾ ਸੈਟਰਡੇ ਨੂੰ ਦੇ ਕੋਸ਼ਿਸ਼ ਕਰੋ ਕਿ ਭੇਜਿਆ ਹੀ ਕਰੋ ਕਿਉਂਕਿ ਸੈਟਰਡੇ ਨੂੰ ਅਸੀਂ ਇਹ ਚੀਜ਼ਾਂ ਐਡ ਕੀਤੀਆਂ ਹੋਈਆਂ ਤੇ ਹੁਨ ਜ ਚਲੋ ਉਸ ਟਾਈਮ ਅਗਰ ਬੱਚਾ ਐਬਸੈਂਟ ਹੈਗਾ ਵੀ ਸੀ ਤੁ ਨੇ ਸਮਰ ਕੈਂਪ ਵਿੱਚ ਵੀ ਹੈਗਾ ਅਗਰ ਉਸ ਟਮ ਨਹੀਂ ਕਰ ਪਾਇਆ ਤੇ ਹੁਨ ਕਰ
ਨਹੀ ਨਹੀ ਮੈਂ ਭੇਜਾਂਗੀ ਤੇ ਇਹਦਾ ਵਿੱਚ ਕੀ ਨਾਮ ਏ ਕੋਈ ਯੂਨੀਫੋਰਮ ਵਗੈਰਾ ਵੀ ਹੈਗੀ ਹੈ ਜਿੱਸ ਤੁਸੀਂ ਸਵਿਮਿੰਗ ਕਰਵਾਣੀ ਹੈ ਤੇ ਸਵਿਮਿੰਗ ਕੋਸਟਿਊਮ ਤੁਸੀਂ ਦੇ ਰਹੇ ਹੋ ਯਾਂ ਅਸੀਂ ਬੱਚਿਆਂ ਨੂੰ ਭੇਜੀਏ ਇਹਨਾਂ ਨੂੰ ਲੈ ਕੇ ਭੇਜੀ ਸਮੇਂ ਸਵਿਮਿੰਗ ਕੋਸਟਿਊਮ
ਕੋਸਟਿਊਮ ਤੇ ਤੁਹਾਨੂੰ ਹੀ ਫੇਰ ਅਰੇਂਜ ਕਰਨਾ ਪਏਗਾ। ਬੱਚਿਆਂ ਆਸਤੇ ਤੁਸੀਂ
ਅੱਛਾ- ਅੱਛਾ ਨਹੀਂ ਮੈਂ ਕਿਹਾ ਸ਼ਾਇਦੇ ਸਕੂਲ ਤੋਂ ਵੀ ਪ੍ਰੋਵੇਡ ਕਰ ਰਹੀ ਜਦ ਯੂਨੀਫਾਰਮ ਵਗੈਰਾ ਦਿੰਦੇ ਨੇ।
ਨਹੀਂ -ਨਹੀਂ ਐਕਚੁਲੀ ਪਤਾ ਹੈ ਕੀ ਹੈ ਆਊਟਸਾਈਡਰਸ ਵੀ ਹੈ ਨਾ। ਤੇ ਫੇਰ ਇੰਨਾ ਵੀ ਅਸੀਂ ਕਿਸ ਤਰ੍ਹਾਂ ਪ੍ਰੋਵਾਈਡ ਕਰਾਂਗੇ ਮੰਨ ਲਓ ਜਿਸ ਦਿਨ ਸਵਿਮਿੰਗ ਦਾ ਦਿਨ ਹੋਇਆ ਔਰ ਬੱਚੇ ਜਿਸ ਤਰ੍ਹਾਂ ਹੁਨ ਮੰਨ ਲਓ ਡੇਢ ਸੌ ਨੇ ਡੇਢ ਸੌ ਨੇ ਤੇ ਉਸ ਟਾਈਮ ਇੰਨਾ ਨਹੀਂ ਹੋ ਪਾਏਗਾ ਕਿਉਕਿ ਸਪੈਸ਼ਲੀ ਫੋਰ ਸਮਰ ਕੈਂਪ ਨਹੀਂ ਹੋ ਪਾਂਦਾ ਤੇ ਤੁਸੀਂ ਅਹ ਕੁ ਆਪਣਾ ਲੈ ਲਓ ਵੈਸੇ ਵੀ ਬੱਚੇ ਦੇ ਕੰਮ ਤੇ ਆਂਦਾ ਹੀ ਹੈ
ਨਹੀਂ ਨਹੀਂ ਸਹੀ ਗੱਲੇ ਹੋਰ ਕੀ ਨਹੀਂ ਨਹੀਂ ਮੈਂ ਲੈ ਦਦੀ ਹਾਂ ਫੇਰ ਉਹਨੂੰ ਬੱਚਿਆਂ ਨੂੰ ਸ਼ੌਕ ਹੁੰਦਾ ਨਾ ਕਿ ਕਿ ਸਭਨੇ ਨੇ ਕੋਸਟਿਊਮ ਪਾਏ ਹੋਏ ਨੇ ਅਸੀਂ ਵੀ ਸੋਹਨੇ ਲੱਗੀਏ ਅਸੀਂ ਵੀ ਕੋਸਟਿਊਮਸ ਪਾਏ ਦੇ ਹੋਨ ਤੇ ਮੈਂ ਚੱਲ ਇ ਇਹੀ ਉਮਰੇ ਸ਼ੌਂਕ ਦੇ
ਕਤ ਨੀ ਹੈ ਬੋਆਇਜ਼ ਤੇ ਵੈਸੇ ਤੁਹਾਨੂੰ ਪਤਾ ਹੀ ਹੈ
ਨਹੀਂ ਅੱਜ ਕਲ ਦੇ ਬੋਆਇਜ਼ ਵੀ ਬਹੁਤ ਨਖਰੇ ਵਾਲੇ ਨੇ ਅੱਜ ਕੱਲ ਉਹਨਾਂ ਨੂੰ ਵੀ ਸਭ ਕੁਛ ਟਿਪਟੋਪ ਚਾਹੀਦਾ ਹੈ ਜੀ ਉਹਨਾਂ ਨੂੰ ਵੀ ਕੱਪੜੇ ਸੋਹਣੇ- ਸੋਹਣੇ ਚਾਹੀਦੇ ਹੈ। ਅਗਰ ਸਭ ਨੇ ਕੋਸਟਿਊਮਸ ਪਾਇਆ ਤੇ ਉਹਨਾਂ ਨੇ ਵੀ ਪਾਂਣੇੇ ਹੈ ਉਹ ਸਾਡਾ ਜ਼ਮਾਨਾ ਸੀ ਜਦੋਂ ਬ ਜੇ ਮਾਵਾਂ ਏਦਾਂ ਹੀ ਭੇਜ ਦਿੰਦੀਆਂ ਸੀ ਹੁਣ ਦੇ ਬੱਚੇ ਨੀ ਹੋਣ ਤੇ ਉਹਨਾਂ ਨੂੰ ਸਭ ਪਤਾ ਹੈ ਕਿ ਕਿਹਦੀ- ਕਿਹਦੀ ਪਟਕਾ ਪਾਉਣਾ ਹੈ ਕਿਹਦੀ ਸ਼ਰਟ ਨਾਲ
ਹਾਂ ਅੱਛੇ ਲੱਗਦੇ ਵੈਸੇ ਪਿਆਰੇ ਲੱਗਣਗੇ ਬੱਚੇ ਕੋਈ ਨੀ ਤੁਸੀਂ ਲੈ ਲੋ ਤੇ ਮੈਂ ਨੂੰ ਨਾਮ ਲਿਖਵਾ ਚਲੋ ਹੁਣ ਮੈਂ ਲਿਖ ਹੀ ਲਵਾਂਗੀ ਤੁਸੀਂ ਐਗਰੀ ਹੈਗੇ ਹੋ। ਲੇਕਿਨ ਪੇਮੈਂਟ ਤਾਂ ਐ ਵੇ ਤੁਹਾਨੂੰ ਫੇਰ ਅਹ ਇਹਦੀ ਟ੍ਰਾਂਜੈਕਸ਼ਨ ਕਰਨੀ ਪਏਗੀ ਸਾਨੂੰ ਅਸੀਂ ਇਹ ਇਸ ਤਰ੍ਹਾਂ ਹੀ ਰੱਖਿਆ ਹੋਇਆ ਸਿਸਟਮ
ਇੱਕ ਵਾਰੀ ਬਸ ਮੈਨੂੰ ਨਾ ਓਦਾ ਕਿਊ ਆਰ ਭੇਜ ਦੇਣਾ ਤੇ ਮੈਂ ਤੁਹਾਨੂੰ ਓਨਲਾਈਨ ਪਾ ਦਿੰਦੀ ਆ। ਤੇ ਅਜੇ ਅੱਜ ਤੇ ਨਹੀਂ ਮੈਂ ਭੇਜ ਪਾਂਗੀ ਕਿਉਂਕਿ ਅੱਜ ਮੋਸਟ ਆਫ ਦਾ ਟਾਈਮ ਦਾ ਨਿਕਲ ਹੀ ਚੁੱਕ ਕਿਆ ਮੈਂ ਕੱਲ ਤੋਂ ਕੰਟੀਨਿਊ ਕਰਵਾਉਂਦੀ ਹਾਂ ਤੇ ਮੈਂ ਨਾ ਮੇਰਾ ਇੱਕ ਹੋਰ ਮੈਂ ਆਪਣੀ ਨਨਾਨ ਨਾਲ ਗੱਲ ਕਰਤੀ ਉਹਦਾ ਬੇਟਾ ਵੀ ਹੈਗਾ। ਦੋਨੋ ਕੱਠੇ ਆ ਜਾਣਗੇ ਕਿਉਂਕਿ ਅਗਰ ਇੱਕ ਜਾਣਾ ਨਿਕਲਿਆ ਉਹ ਰਹਿ ਗਿਆ ਉਹ ਵੀ ਕਲੇਸ਼ ਜੇ ਘਰ ਉਹ ਵੀ ਰੋਨਾ ਉਹਦਾ ਕਿ ਉਹ ਉਸਕੋ ਭੇਜ ਆ ਮੁਝੇ ਨਹੀਂ ਭੇਜਾ ਅੱਜ ਕੱਲ ਦੇ ਬੱਚੇ
ਨਹੀਂ- ਨਹੀਂ- ਨਹੀਂ ਕੋਈ ਭੇਜੋ- ਭੇਜੋ ਹੁਣ ਵੀ ਆਊਟਸਾਈਡਰਸ ਵੀ ਆ। ਆ ਰਹੇ ਨੇ ਤੇ ਭੇਜੋ ਤੁਸੀਂ ਕੋਈ ਗੱਲ ਨੀ ਹੋਰ ਵੀ ਬੱਚੇ ਦੇਖ ਲੋੋ ਗਰੁੱਪ ਵੀ ਹੋ ਜਾਏ ਤੇ ਅੱਛੀ ਗੱਲ ਹੈ।
ਹਾਂ ਮੈਂ ਪੁੱਛਦੀ ਹਾਂ ਹੋਰ ਕੀ ਮੇਰੇ ਭਰਾ ਦਾ ਮੁੰਡਾ- ਮੁੰਡਾ ਕੁੜੀ ਹੈਗੀ ਦੋਨੋ- ਪੁੱਛ ਲੈਂਦੀ ਅਗਰ ਉਹ ਮੰਨਦੇ ਨੇ ਤਾਂ ਉਹਨਾਂ ਨੂੰ ਵੀ ਭੇਜਦੀ ਹਾਂ ਚਲੋ ਵਧੀਆ ਕੁੱਛ ਬੱਚਾ ਸਿੱਖੇਗਾ ਹੀ ਨਾ। ਮਾਵਾਂ ਨੂੰ ਵੀ ਥੋੜੀ ਸ਼ਾਂਤੀ ਹੁੰਦੀ ਹੈ ਚੈਕਸ ਐਕਟੀਵਿਟੀਜ ਨੇ।
ਇਸ ਤਰ੍ਹਾਂ ਤੇ ਮੈਂ ਤੁਹਾਨੂੰ ਦੋ ਚਾਰ ਬਤਾ ਦਿੱਤੇ ਹੈ। ਜਦੋਂ ਤੁਸੀਂ ਦੇਖੋਗੇ ਨਾ ਮੈਂ ਜੋ ਇਹਨਾਂ ਨੂੰ ਬਣਾ ਕੇ ਵਸ
ਹਾਂ ਜੋ ਮੈਂ ਉਹ ਪੜ੍ਹਦੀ ਹਾਂ ਮੈਂ ਨਾ ਉਹ ਸਾਰਾ ਫੋਰਮ ਪੜ੍ਹਦੀ ਹਾਂ।
ਹਾਂ ਉਹਦੇ ਵਿੱਚ ਤੇ ਕਾਫੀ ਕੁਛ ਐਡ ਕੀ ਹੂੰ ਟਾਈਮਿੰਗ ਵੀ ਟਾਈਮਿੰਗ ਹੈ ਸਵੇਰੇ ਨੌ ਵਜੇ ਤੋਂ ਸਟਾਰਟ ਹੈ। ਨੌ ਵਜੇ ਤੋਂ ਸਟਾਰਟ ਹੈ ਹਮ ਬਾਰਾਂ ਵਜੇ ਤੀਖਣ
ਠੀਕ ਹੈ ਤੇ ਪਿਕ ਐਂਡ ਡਰੋਪ ਵਾਸਤੇ ਕੋਈ ਕੈਬ ਫੈਸਿਲਿਟੀ ਦਿੱਤੀਆਂ ਹੋਈਆਂ ਤੁਸੀਂ ਕਿਉਂਕਿ ਰੈਗੂਲਰ ਸਾਡਾ ਨਿਕਲਣਾ ਥੋੜ੍ਹਾ ਜਿਹਾ ਔਖਾ ਲੱਗਦਾ ਹੈ ਕਦੀ- ਕਦੀ ਕੈਬ ਵਿੱਚ ਹੈ, ਕਿ ਚਲੋ ਪਤਾ ਹੈ, ਬੱਚਾ ਟਾਈਮ ਸਿਰ ਪਹੁੰਚ ਜਾਏਗਾ ਜਾਂ ਨਿਕਲ ਜਾਏਗਾ
ਨਹੀਂ -ਨਹੀਂ, ਨਹੀਂ- ਨਹੀਂ ਕੈਂਪ ਵਿੱਚ ਫਿਰ ਸਮਰ ਕੈਂਪ ਵਿੱਚ ਨਹੀਂ, ਅਸੀਂ ਇਹ ਫੈਸਲਿਟੀ ਨੂੰ ਐਡ ਕੀਤਾ ਹੋਇਆ। ਤੇ ਕੋਈ ਮਤਲਬ ਕਿ, ਤੁਹਾਨੂੰ ਮੁਸ਼ਕਿਲ ਤੇ ਕੋਈ ਨਹੀਂ ਲੱਗਣੀ ਚਾਹੀਦੀ। ਤੁਹਾਡੇ ਹਸਬੈਂਡ ਵੀ ਉਸੇ ਸਾਈਡ ਆਉਂਦੇ ਨੇ ਨਾ।
ਹੂੰ ਕਈ ਵਾਰੀ ਹੋ ਜਾਂਦਾ ਨਾ ਕਿ ਥੋੜਾ ਟਾਈਮ ਮੈਚਿੰਗ ਨਹੀਂ ਕਰ ਪਾਉਂਦੀ। ਕੈਬ ਦਾ ਕੀ ਰਹਿੰਦਾ ਕਿ ਨਾ ਅਸੀਂ ਫਰੀ ਆਫ ਮਾਈੰਡ ਹੁੰਦੇ ਕਿ ਹਾਂ ਵੀ ਬੱਚੇ ਪੇ ਆਪੇ ਜਾਣਗੇ ਆਪੇ ਚੱਲ ਜਾਣਗੇ ਉਹ ਤਾਂ ਕਰਕੇ ਮੈਂ ਕਿਹਾ ਚਲੋ ਪੁੱਛ ਲੈਂਦੀ ਅਗਰ ਕੈਬ ਫੈਸਿਲਿਟੀਜ਼ ਹੈਗੀਆਂ ਤੇ ਉਹ ਤਾਂ ਫੇਰ ਹੁੰਦਾ ਨਾ।
ਵਧੀਆ ਹੋ ਜਾਂਦਾ ਚਲੋ ਕੋਈ ਨੀ ਏਦਾਂ ਦੇ
ਹੂੰ ਨੈਕਸਟ ਟਾਈਮ ਕੋਸ਼ਿਸ਼ ਕਰਨੇ ਆ। ਚਲੋ ਕੈਬ ਫੈਸਿਲਿਟੀ ਵੀ ਦੇ ਦਾਂਗੇ ਬੱਚਿਆਂ ਨੂੰ
ਆਹੋ ਪੇਰੈਂਟਸ ਅਸੀਂ ਸੁੱਖ ਹੋਦੇ ਹਾਂ ਕਿਉਂਕਿ ਹੁਣ ਅੱਸੀਂ ਨਾ ਹੈਬੀਚਲ ਹੋ ਗਏ ਹਾਂ। ਹੁਣ ਸਾਨੂੰ ਆਦਤ ਪੈ ਗਈਦੀ ਕਿ ਬੱਚ ਬੱਚਿਆਂ ਦੀ ਰਿਸਪੋਂਸਬਿਲਟੀ ਇੰਨੀ ਸਿਰ ਤੇ ਨਹੀਂ ਹੈ, ਪਤਾ ਹੁਣ ਸਕੂਲ ਵੀ ਆਪੇ ਆਉਂਦੇ ਜਾਂਦੇ ਨੇ,। ਤੇ ਉਹ ਤਾਂ ਕਰਕੇ ਥੋੜ੍ਹੀ ਆਦਤ ਪੈ ਗਈ, ਸਾਨੂੰ ਵੀ ਅਸੀਂ ਗੰਦੀ ਆਦਤਾਂ ਪਾਈਆਂ। ਕੋਈ ਨੀ, ਤੁਸੀਂ ਦੱਸਣਾ, ਮੈਨੂੰ ਤੇ ਮੈਂ ਤੁਹਾਨੂੰ ਟ੍ਰਾਂਜੈਕਸ਼ਨ ਕਰ ਦਿੰਦੀ ਆ, ਤੇ ਕੱਲ ਤੋਂ ਫਿਰ ਬੱਚੇ ਆਉਂਦੇ ਨੇ ਮ ਤਾਨੂੰ ਨਾਮ ਭੇਜ ਦਾਂਗੇ, ਅਗਰ ਕੁਛ ਦੋ ਤਿੰਨ ਬੱਚੇ ਹੋਰ ਐਡ ਆਨ ਹੁੰਦੇ ਨੇ ਤੇ
ਕੋਈ ਨੀ, ਕੋਈ ਨੀ ਤੁਸੀਂ ਭੇਜ ਦੋ, ਤੇ ਕੱਲ ਤੋਂ ਭੇਜ ਜੋ ਫੇਰ, ਦੋ ਤਿੰਨ, ਦਿਨ ਜਿਹੜੇ ਰਹਿ ਗਏ ਨੇ ਕੋਈ ਡਰ ਨੀ। ਹੁਣ ਵੀ ਭੇਜ ਦੋ, ਤੁਸੀਂ ਕੱਲ ਤੋਂ, ਠੀਕ ਹੈ ਓਕੇ ਜੀ, ਓਕੇ। ਓਕੇ ਜੀ।